ਹੈਲੋ
ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ ਭੈਣਜੀ ਹੋਰ ਠੀਕ ਹੋ ਜੀ।
ਹਾਂਜੀ ਹਾਂਜੀ ਤੁਸੀਂ ਠੀਕ ਹੋ।
ਵਧੀਆ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਬੈਠੀ ਹੋਈ ਸੀ ਸਵੇਰੇ ਵੀ ਮੈਂ ਤੁਹਾਨੂੰ ਫੋਨ ਲਾਇਆ ਸੀ ਪਰ ਤੁਸੀਂ ਚੱਕਿਆ ਹੀ ਨਹੀਂ।
ਉਹਨਾਂ ਮ ਬਿਜ਼ੀ ਸੀ ਥੋੜਾ
ਅੱਛਾ ਅੱਛਾ ਤਾਂ ਹੀ ਮੈਂ ਇੱਕੋ ਵਾਰੀ ਕੀਤਾ ਸੀ।
ਤਾਂ ਮੈਂ ਸੋਚਿਆ ਤੁਹਾਨੂੰ ਬਾਅਦ ਚ ਕਰਾਂ ਫਿਰ ਬ।
ਹਮ ਕੋਈ ਗੱਲ ਨੀ ਹੁਣ ਵੀ ਤ ਕਰੀ ਦਿੱਤਾ ਹਮ ਹਮ ਉਹੀ ਮੈਨੂੰ ਇਹੀ ਸੀ ਮੈਂ ਕਿਹਾ ਸ਼ਾਇਦ ਤੁਸੀਂ ਸਵੇਰੇ ਨਾ ਬਿਜ਼ੀ ਹੋਣਗੇ ਤਾਂ ਹੀ ਫੇਿਰ ਮੈਂ ਇੱਕੋ ਵਾਰੀ ਵੈਸੇ ਮੈਂ ਬਾਰ ਬਾਰ ਨਹੀਂ ਕੀਤਾ ਮੈਂ ਕਿਹਾ ਚੰਗਾ ਨੀ ਲੱਗਦਾ ਤੁਸੀਂ ਵੀ ਬੀ ਸੀ ਹੁਣ ਵੀਸਵੇ ਫਿਰੋ ਕੰਮ ਦਾ ਟਾਈਮ ਹੁੰਦਾ ਨਾ
ਹਾਂਜੀ ਹਾਂਜੀ
ਹੂੰ ਉਹ ਮੈਂ ਫੋਨ ਤਾਂ ਕੀਤਾ ਸੀ ਮੈਂ ਨਾ ਇਹ ਪੁੱਛਣਾ ਸੀ ਵੀਰ ਜੀ ਤੁਹਾਡੇ ਘਰ ਇਸ ਏਸੀ ਲੱਗਿਆ ਹੋਇਆਾ
ਹਾਂਜੀ ਲੱਗਿਆ ਹੋਇਆ ਜੀ।
ਤੁਸੀਂ ਕਿਹੜੀ ਕੰਪਨੀ ਦਾ ਲਵਾਇਆ
ਜੀ ਸਾਡੇ ਘਰ ਤਾਂ ਐੱਲ ਜੀ ਦਾ ਲੱਗੇਿਆ ਹੋਇਆ ਹੈ
ਅੱਛਾ ਅੱਛਾ ਸਹੀ ਹੈ ਸਹੀ ਚੱਲ ਰਿਹਾ ਤੁਹਾਡਾ
ਹਾਂਜੀ ਐਲ ਜੀ ਦਾ ਤਾਂ ਸਹੀ ਚੱਲਦਾ ਪਿਆ ਤੇ ਸਾਡੇ ਨਾ ਉੱਥਤੇ ਓਨੀਡਾ ਦਾ ਵੀ ਲੱਗਿਆ ਹੋਇਆ ਸਾਡੇ ਘਰ ਦੋ ਲੱਗੇ ਹੋਏ ਨੇ ਏਸੀ ਸੀ ਤੇ ਜ਼ਿਆਦਾ ਵਧੀਆ ਤਾਂ ਓਨਡਾ ਹੀ ਚੱਲਦਾ
ਅੱਛਾ ਐਕਚੁਲੀ ਨਾ ਅਹ ਅਸੀਂ ਵੀ ਲਾਉਣਾ ਸੀ ਤੇ ਮੈਨੂੰ ਐਸੀੇ ਪਤਾ ਨੀ ਫਾਇਦੇ ਹੈਗੇ ਨੇ ਕਿ ਨਹੀਂ ਹੈਗੇ ਜਾਂ ਨੁਕਸਾਨ ਹੀ ਹੈ ਏਸੀ ਲਗਵਾਉਣ 'ਤੇ ਮੈਂ ਕਿਹਾ ਵਾਰ ਪੁੱਛ ਲਾਂਗੀ ਅਗਰ ਫਾਇਦੇ ਹੈਗੇ ਹੈ ਤੇ ਅਸੀਂ ਵੀ ਲਵਾ ਲਾਂਗੇ ਤੇ ਨਾਲੇ ਕੰਪਨੀ ਦਾ ਵੀ ਪੁੱਛ ਲਾਂਗੀ ਅਗਰ ਨਹੀਂ ਫਾਇਦਾ ਹੈਗੇ ਫੇਰ ਤੇ ਨੀ ਅੱਸੀਂ ਲਵਾਵਾਂਗੇ ਬਈ
ਨਹੀਂ ਦੇਖੋ ਵੈਸੇ ਤਾਂ ਫਾਇਦਾ ਹੀ ਹੈ ਅੱਜ ਕੱਲ੍ਹ ਕਿਉਂਕਿ ਦੇਖੋ ਕੂਲਰ ਵੀਹ ਪੱਚੀ ਹਜ਼ਾਰ ਤ ਕੂਲਰ ਦਾ ਹੀ ਆ ਜਾਂਦਾ ਤੇ ਓਨੇ ਪੈਸੇ ਚ ਹੀ ਤੁਹਾਡਾ ਏਸੀ ਵੀ ਆ ਜਾਵੇਗਾ ਹਾਂਜੀ ਤੇ ਦੇਖੋ ਤੁਸੀਂ ਐਸੀ ਚਲਾਓਗੇ ਤੇ ਤੁਹਾਨੂੰ ਠੰਡੀ ਹਵਾ ਤਾਂ ਆਏਗੀ ਹੈਗੀ ਕੂਲਰ ਚ ਤੁਹਾਨੂੰ ਇਹ ਦਿੱਕਤ ਤੁਹਾਨੂੰ ਬਾਰ ਬਾਰ ਪਾਣੀ ਭਰਨਾ ਪਏਗਾ ਤੇ ਉਨੀ ਬਿਜਲੀ ਉਹ ਕੂਲਰ ਨੇ ਵੀ ਫੂਕਣੀ ਹੈ ਉਨੀ ਏਸੀ ਨੇ ਫੂਕਣੀ ਹੈ ਉਹਦੀ ਤੁਸੀਂ ਏਸੀ ਲਵਾ ਲਓ ਹਾਂਜੀ
ਅੱਛਾ ਅੱਛਾ ਕੋਈ ਅੱਛਾ ਤੇ ਫਿਰ ਤੁਸੀਂ ਮਤਲਬ ਕਿ ਬਿਜਲੀ ਵਗੈਰਾ ਕਿੰਨੀ ਫੂਕ ਦਿੰਦਾ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਕੁਛ
ਦੇਖੋ ਜੀ ਬਿਜਲੀ ਤਾਂ ਆਪਣੇ ਹੱਥ ਤੁਸੀਂ ਕਿੰਨੇ ਘੰਟੇ ਚਲਾਓਗੇ ਉਹਦੇ ਹੱਥ ਚ ਜਿਵੇਂ ਅਸੀਂ ਚਾਰ ਘੰਟੇ ਚਲਾੇ ਹਾਂ ਅਸੀ ਪੂਰੇ ਦਿਨ ਚ ਤਾਂ ਮਸਾ ਦਿਨ ਦੀ ਸੌ ਰੁਪਏ ਦੀ ਬਿਜਲੀ ਫਕਦੀ ਹੋਏਗੀ
ਅੱਛਾ ਅੱਾ
ਹਾਂਜੀ ਤੇ ਬਾਕੀ ਤੁਹਾਡਾ ਬਜਟ ਕਿੰਨੇ ਦਾ ਹੈ ਹ
ਨਹੀਂ ਮਤਲਬ ਥੋੜ੍ਹਾ ਮੈਨੂੰ ਦੱਸਿੋ ਮਤਲਬ ਕਿੰਨੇ ਕਿੰਨੇ ਟਨ ਦਾ ਹੁੰਦਾ ਹੈ ਸੀ ਕਿਉਂਕਿ ਦੇਖੋ ਸਾਡ ਅਸੀਂ ਆਪਣੇ ਕਮਰੇ ਦੇ ਹਿਸਾਬ ਨਾਲ ਲਵਾਂਗੇ ਨਾ ਤੇ ਹਰੇ ਹਰ ਇੱਕ ਟਨ ਦਾ ਫਿਰ ਰੇਟ ਤੇ ਅਲੱਗ ਅਲੱਗ ਹੀ ਹੁੰਦਾ ਹੋਏਗਾ
ਹਾਂਜੀ ਦੇਖੋ ਜੀ ਏਸੀ ਸ਼ੁਰੂ ਹੁੰਦੇ ਨੇ ਅੱਧੇ ਟਨ ਤੋਂ ਅੱਧੇ ਟਨ ਦਾ ਇੱਕ ਟਨ ਦਾ ਡੇਢ ਟਨ ਦਾ ਦੋ ਦੋ ਟਨ ਦਾ ਅਹ ਤੇ ਜਿਆਦਾ ਆਉਂਦਾ ਹੈ ਢਾਈ ਜਾਂ ਤਿੰਨ ਟਨ ਟਨ ਦਾ
ਅੱਛਾ ਅੱਛਾ
ਤੇ ਦੇਖੋ ਜੇ ਤੁਹਾਡਾ ਕਮਰਾ ਛੋਟਾ ਹੈ ਤਾਂ ਤੁਸੀਂ ਓਲਵਾ ਲਓ ਡੇ ਅੱਧ ਡਨ ਦਾ ਜੇ ਥੋੜ੍ਹਾ ਵੱਡਾ ਹੈ ਤਾਂ ਇੱਕ ਟਨ ਦਾ ਬਾਕੀ ਮੇਨ ਤ ਤਾਂ ਲੋਕੀ ਨਾ ਡੇਢ ਦਾ ਹੀ ਲਵਾਉਂਦੇ ਨੇ ਚਾਹੇ ਕਮਰਾ ਵੱਡਾ ਹੈ ਜਾਂ ਛੋਟਾ ਹੋਵੇ ਕਿਉਂਕਿ ਜਿਵੇਂ ਬੰਦੇ ਜ਼ਿਆਦਾ ਆ ਜਾਣ ਮਹਿਮਾਨ ਆ ਜਾਣ ਉਹ ਬਹਿੰਦੇ ਨੇ ਕਮਰੇ ਚ ਤੇ ਫਿਰ ਇਨੀ ਹਵਾ ਨਹੀਂ ਦਿੰਦਾ ਨਾ ਕੰਮ ਟਨ ਲਾਏ ਸੀ ਤੇ ਅੱਜ ਕੱਲ੍ਹ ਲੋਕ ਡੇਢ ਟਨੇ ਲਗਾਉਂਦੇ ਨੇ ਜ਼ਿਆਦਾਤਰ
ਤੁਹਾਡੇ ਘਰ ਕਿਹੜਾ ਲਈ ਆ ਹੋਇਆ
ਸਾਡੇ ਘਰ ਡੇਟ ਦੇ ਲੱਗੇ ਹੋਣੇ ਦੋਨੋਂ ਏਸੀ
ਅੱਛਾ ਅੱਛਾ ਡੇਢ ਡੇਢ ਡਨ ਦੇ ਨੇ ਠੀਕ ਹੈ ਤੇ ਕੀਨਾ ਮੈਂ ਫਿਰ ਇਹਦੀ ਸਰਵਿਸ ਵਗੈਰਾ ਵੀ ਹੁੰਦੀ ਹੋਏਗੀ ਉਹ ਕੰ ਕੰਪਨੀ ਵਾਲੇ ਦਿੰਦੇ ਨੇ ਸਰਵਿਸ ਸਾਰੀ
ਨਹੀਂ ਜਿਵੇਂ ਤੁਸੀਂ ਨਵਾਂ ਏ ਸੀ ਲਓਗੇ ਤਾਂ ਤਾਂ ਕੰਪਨੀ ਤੁਹਾਨੂੰ ਦੇਵੇਗੀ ਇੱਕ ਸਾਲ ਇੱਕ ਸਾਲ ਚ ਦੋ ਸਰਵਿਸ ਫ੍ਰਰੀ ਦੇਣਗੀ। ਇੱਕ ਹੋਏਗੀ ਡਰਾਈ ਸਰਵਿਸ ਇੱਕ ਹੋਏਗੀ ਪਾਣੀ ਵਾਲੀ ਮਤਲਬ ਕਿ ਵੈਟ ਸਰਵਿਸ। ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਮਤਲਬ ਆਪ ਹੀ ਬੁਲਾਉਣਾ। ਟੈਕਨੀੀਸੀ ਅਨ ਉਹ ਕਰਦੇ ਜਿਵੇਂ ਬਿਜਲੀ ਦੇ ਨਹੀਂੀ ਹੁੰਦੇ ਤੁਸੀਂ ਉਹਨਾ ਨੂੰ ਫੋਨ ਕਰੋਗੇਗੇ। ਉਹ ਆ ਕੇ ਆਪਣੇ ਆਪ ਕਰ ਜਾਣਗੇ ਏ ਸੀ ਦੀ ਸਰਵਿਸ।
ਅੱਛਾ, ਡਰਾਏ ਵਿੱਚ ਕੀ ਬੱਸ ਉਹ ਹਵਾ ਚ ਛੱਡ ਕੇ ਜਾਂਦੇ ਨੇ।
ਹਾਂਜੀ, ਡਰਾਏ ਵਿੱਚ ਮਤਲਬ ਕਿ ਉਹ ਏਸੀ ਖੋਲਣਗੇ ਮਤਲਬ ਕੱਪੜਾ ਮਾਰਨਗੇ ਤੇ ਜਿਹੜੀ ਵੈਟ। ਸਰਵਿਸ ਹੁੰਦੀ ਹੈ ਉਹਦੇ ਵਿਚ ਚ ਉਹ ਪਾਣੀ ਨਾਲ ਸਾਫ਼ ਕਰਦੇ ਨ। ਮਤਲਬ ਨਾਮ ਹੀ ਹੁੰਦਾ ਸਰਵਿਸ ਦਾ। ਬਾਕੀ ਕਰਦੇ ਤਾਂ ਐਵੇ ਹੀ ਨੇ ਉਹ ਕੰਪਨੀ ਵਾਲੇ।
ਜਿੱਦਾਂ ਅਸੀਂ ਤੁਹਾਨੂੰ ਕਿੰਨ ਸਾਲ ਹੋ ਗਏ ਐਸੀ ਲਿੱਤੀ ਹੋਏ,
ਵੀ ਸਾਨੂੰ ਤਾਂ ਹੋ ਗਏ ਤਿੰਨ ਚਾਰ ਸਾਲ।
ਅੱਛਾ, ਅੱਛਾ। ਫਿਰ ਤੁਹਾਨੂੰ ਇੱਕ ਸਾਲ ਤਾਂ ਚਲੋ, ਉਹਨਾਂ ਨੇ ਕੰਪਨੀਆਂ ਵਾਲਿਆਂ ਨੇ ਦੇਤਾ ਤੁਹਾਨੂੰ ਹਨਾ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੱਦਾਂ ਕਰਵਾ ਰਹੇ ਹੋ ਸਰਵਿਸ।
ਨਹੀਂ ਸਾਡੇ ਇੱਧਰ ਹੈ, ਬਿਜਲੀ ਵਾਲਾ ਅਸੀਂ ਉਹਨੂੰ ਫੋਨ ਕਰ ਦਿੰਦੇ ਹ ਹਰ ਗਰਮੀ ਤੇ ਸਟਾਰਟਿੰਗ ਚ। ਤੇ ਵੈਸੇ ਤਾਂ ਹਰ ਗਰਮੀ ਦੀ। ਸਟਾਰਟਿੰਗ ਚ ਹੀ ਤੁਹਾਨੂੰ ਕਰਾਣੀ ਪਏਗੀ ਸਰਵਿਸ ਤੇ ਇੱਕ ਐਂਡ ਚ ਕਰਾਨੂੰ ਜ਼ਦਾ ਵਧੀਆ। ਮਤਲਬ ਜਦੋਂ ਗਰਮੀੀਆਂ ਜਾਣ ਲੱਗਦੀਆਂ ਨੇ।
ਅੱਛਾਛ, ਸਰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ। ਚੀਏ ਤੇ ਇੱਕ ਗਰਮੀਆਂ ਦੀ ਸ਼ੁਰੂ ਹੋਣ ਤੋਂ, ਪਹਿਲਾਂ।
ਹਾਂਜੀ ਵੈਸੇ ਨਾ ਏ ਸੀ ਖੋਲ ਲੈਣਾ ਹੋ। ਵੈਸੇ ਏ ਸੀ ਖੋਲ ਲੈਣਾ ਹੋ। ਵੈਸੇ ਨਾ ਏਸੀ ਖੋਨ ਲੈਣਾ ਔਖਾ ਨੀ ਹੁੰਦਾ ਤੇ ਤੁਸੀਂ ਤੁਸੀਂ ਆਪਣੇ ਆਪ ਹੀ ਏਸੀ ਖੋਲ ਕੇ ਨਾ ਉਹਦੇ ਜਿਹੜੇ ਫਿਲਟਰ ਹੁੰਦੇ ਨੇ ਉਹ ਸਾਫ਼ ਕਰ ਲਿਆ ਕਰੋ।
ਅੱਛਾ ਉਹਦੇ ਚ ਫਿਲਟਰ ਵੀ ਹੁੰਦੇ ਨੇ ਉਹ ਆਪਣੇ ਆਪ ਕਿਵੇਂ ਹੋ ਜਾਣਗੇ ਉਹ ਸਾਫ਼
ਮਤਲਬ ਕਿ ਏਸੀ ਤੁਸੀਂ ਖੋਲੋਗੇ ਉਤੇ ਟਕੇਨ ਨਿ ਹੁੰਦਾ ਉਹਨੂੰ ਖੋਲੋ ਤੇ ਜਿਹੜੇ ਫਿਲਟਰ ਹੁੰਦੇ ਨੇ ਉਹ ਕੱਢ ਲੋ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵਾਪਸ ਲਾ ਦੋ। ਜੇ ਉਹ ਬਲੋਕ ਹੋ ਜਾਣਗੇ ਗੰਦ ਨਾਲ ਤੇ ਤੁਹਾਨੂੰ ਹਵਾ ਨਿ ਵਧੀਆ ਮਿਲੇਗੀ ਐਸੀ।
ਉਹ ਫੇਿਰ ਸਾਨੂੰ ਸਰਵਿਸ ਤੇ ਲੋੜ ਸੀ ਆਪ ਹੀ ਕਰ ਸਕਦੇ ਹਾਂ।
ਨਹੀਂ, ਨਹੀਂ ਨਹੀਂ ਉਹ ਤਾਂ ਮਤਲਬ ਕਿ ਬਿਲਕੁਲ ਉੱਤੇ ਵਾਲਾ ਹੋ, ਗਿਆ ਨਾ ਅਹ ਸਾਫ਼ ਕਰਨ ਵਾਸਤੇ ਜਿਹੜੇ ਅੰਦਰ ਦੀ ਗੰਦ ਹੁੰਦਾ ਉਹ ਤਾਂ ਫਿਰ ਉਹੀ ਸਾਫ਼ ਪਰਿਆਂ ਪਾਣੀ ਨਾਲ।
ਅੱਛਾ ਅੱਛਾ ਉਹ। ਅੱਛਾ ਅੱਛਾ ਠੀਕ ਹੈ, ਮਤਲਬ ਕਿ ਸਰਵਿਸ ਤੇ ਕਰਵਾਉਣੀ ਜ਼ਰੂਰੀ ਪੈਂਦੀ ਹੈ। ਤੇ ਨਾਲ ਸਿਰਫ ਐਸੀ ਲੱਗਦਾ ਹੈ, ਮਤਲਬ ਕਿ ਮੈਨੂੰ ਨਾ ਕੋਈ ਦੱਸ ਰਿਹਾ ਸੀ ਨਾਲ ਕੋਈ ਵੱਡਾ ਜਿਹਾ। ਉਹ ਵੀ ਲਗਾਉਂਦੇ ਨੇ ਨਾਲ ਜਿਹਦੇ ਨਾਲ ਪਾਵਰ ਆਉਂਦੀ ਹੈ ਸਟੈਪਲਾਈਜ਼ਰ।
ਹਾਂਜੀ।
ਉਹ ਜ਼ਰੂਰੀ ਹੈ ਲੈਵਣਨਾ ਕਿ ਫੇਿਰ ਉਹ ਰਹਿਿੰਦੀ।
ਨਹੀਂ ਉਹ ਤਾਂ ਬਹੁਤ ਜ਼ਰੂਰੀ ਹੈ ਜੀ ਲਵਾਉਣਾ ਜਿਵੇਂ ਸਾਡੇ ਇੱਧਰ ਲਾਈਟ। ਘੱਟ ਵੱਧ ਹੁੰਦੀ ਹੈ ਤੇ ਉਹਦੇ ਤੇ ਇਸ ਤੇ ਲੋਇਡ ਨਹੀਂ ਪਏਗਾ। ਜਿਹੜਾ ਏ ਸੀ ਹੈ ਉਹਦੇ ਨਾਲ ਕਨੈਕਟ। ਹੋ ਜਾਗਾ ਸਟੈਬਲਾਈਜਰ ਨਾਲ ਤੇ ਸਟੈਬਲਾਇਜ਼ਰ ਹੋ ਜਾਏਗਾ ਬਿਜਲੀ ਨਾਲ ਕਨੈਕਟ ਤੇ ਜਿਵੇਂ। ਲਾਈਟ ਵੱਧਦੀ ਹੈ, ਤੇ ਉਹਦੇ ਤੇ ਸ਼ੋਅ ਹੋ ਜਾਵੇਗਾ। ਤੇ ਉਹ ਆਪਣਾ।
ਅੱਛਾ, ਅੱਛਾ।
ਹ।
ਤੇ ਸਟੈਪਲਾਇਜ਼ਰ ਵੀ ਕੰਪਨੀਆਂ ਦੀਆਂ ਹੁੰਦੇ ਨੇ ਕੰਪਨੀਆਂ ਦੇ ਹੁੰਦੇ ਨੇ।
ਹਾਂਜੀ। ਬਥੇਰੀ ਕੰਪਨੀਆਂ ਦੇ ਹੁੰਦੇ ਨੇ, ਜਿਵੇਂ ਵੋਲਟ ਕਾਰਡ ਹੋ ਗਿਆ ਵੀਗਡ ਹੋ ਗਿਆ ਐਕਟੀਵਾ ਕੰਪਨੀ ਦਾ ਹੋ ਗਿਆ।
ਅੱਛਾ।
ਹਾਂਜੀ,
ਅਸੀਂ ਫਿਰ ਅ ਕੀ ਨਾਮ ਸਟੈਪਲਾਈਜ਼ਰ ਵੀ ਲਗਵਾ ਲਈਏ ਹੈ ਨਾ।
ਹਾਂਜੀ, ਹਾਂਜੀ। ਤੇ ਮਤਲਬ ਕਿ ਤੁਸੀਂ ਲਵਾਨਾ ਕਿਹੜਾ? ਵਿੰਡੋ ਕਿ ਸਪਲਿਟ ਏ ਸੀ।
ਨਹੀਂ ਨਹੀਂ, ਦੇਖੋ ਸਾਡੇ ਵੈਸੇ ਤਾਂ ਹੈ ਨੀ, ਜਗ੍ਹਾ ਵਿੰਡੋ ਲਗਵਾਉਣ ਦੀ ਸ ਸਟ ਇਹੀ ਸੋਚਿਆ ਹੋਇਆ, ਵੀ ਸਿਬਲੇਟ ਲਗਾ ਕੇ। ਤੇ ਸਾਨੂੰ ਨਾ ਪਾਈਪ ਦਾ ਥੋੜਾ ਜਿਹਾ ਪੰਗਾ ਪੈ ਰਿਹਾ ਸੀ। ਸਾਨੂੰ ਤੈਨੂੰ ਦੱਸਿਆ ਸੀ। ਸਾਡੀ ਪਾਈਪ ਨਾ ਬਹੁਤ ਅੱਗੇ ਤੱਕ ਜਾਏਗੀ ਤੇ ਉਹ ਕਿੰਨੀ ਪਾਈਪ ਦਿੰਦੀ ਹੈ। ਸਾਨੂੰ ਕੰਪਨੀ ਵੱਲੋਂ।
ਵੀ ਕੰਪਨੀ ਵਾਲੀ ਅਲੱਗ ਅਲੱਗ ਕੰਪਨੀ ਦਿੰਦੀਆਂ ਮਤਲਬ ਕਿ ਜਿਹੜੀ ਸੈਮਸੰਗ, ਐਲ ਜੀ ਹੋ ਗਈ ਉਹ ਦਿੰਦੀ ਪੰਜ ਫੁੱਟ ਜਿਹੜੀ ਡੈਕਨ ਕੰਪਨੀ ਹੋ ਗਈ, ਉਹ ਦਿੰਦੀ ਹੈ। ਦਸ ਫੁੱਟ ਵਗੈਰਾ ਪਾਈਪ
ਅੱਛਾ।
ਹਾਂਜੀ, ਤੇ ਜਿਵੇਂ ਤੁਹਾਨੂੰ ਤੁਹਾਡੀ ਤੁਸੀਂ ਜਿਵੇਂ ਕਹਿ ਰਹੇ ਹੋ। ਤੁਹਾਡਾ ਥੋਡਾ ਵੱਡਾ ਕੰਮ ਏ ਤੇ ਤੁਹਾਨੂੰ ਬਾਹਰੋਂ ਲੈਣੀ ਪਏਗੀ। ਪਾਈਪ ਵਗੈਰਾ ਉਹ ਕੋਪਰ ਪਾਈਪ ਹੁੰਦੀ। ਹਾਂਜੀ ਹਾਂਜੀ ਉਹ ਤਾਂਬੇ ਦੀ ਪਾਈਪ ਹੁੰਦੀ ਹੈ। ਉਹ ਬਾਹਰੋਂ ਮਿਲ
ਅੱਛਾ, ਅੱਛਾ।
ਅੱਛਾ ਜੀ, ਹੋਰ ਤੇ ਜਿਹੜੇ ਲਗਾਨ ਆਉਣਗੇ ਘਰ ਉਹ ਵੀ ਪੈਸੇ ਲੈਣਗੇ, ਤਿੰਨ ਸਾਢੇ ਤਿੰਨ ਹਜ਼ਾਰ ਤੱਕ ਕੰਪਨੀ ਵਾਲੇ।
ਓ ਓ ਕਿਉਂ ਲੈਣਗੇ। ਜਦੋਂ ਅਸੀਂ ਏਸੀ ਓ ਕੰਪਨੀ ਦਾ ਲਵਾ ਰਹੇ ਹਾਂ, ਤੇ
ਨਹੀਂ ਉਹਨਾਂ ਦੀ ਲਵਾਈ ਹੁੰਦੀ ਹੈ। ਕੰਪਨੀ ਨੇ ਲਵਾਈ ਨਹੀਂ ਦਿੰਦੇ। ਉਹ ਆਪਣੇ ਬੰਦੇ ਬੰਦੇ ਜ਼ਰੂਰ ਭੇਜਦੇ ਨੇ। ਤੇ ਸਾਨੂੰ ਪੈਸੇ ਦੇਣੇ ਪੈਂਦੇ ਨੇ, ਉਹਨਾਂ ਨੂੰ ਲਵਾਉਣ ਵਾਸਤੇ ਚਾਹੇ ਜਿੰਨੀ ਚਾਹੇ ਜਿੰਨੀ ਮਰਜ਼ੀ ਲੰਬੀ ਤਾਰ ਹੋਏ, ਚਾਹੇ ਜਿੰਨੀ ਮਰਜ਼ੀ ਥੋੜ੍ਹੀ ਹੋਏ।
ਅੱਛਾ! ਮਤਲਬ ਉਹਨਾਂ ਦਾ ਰੇਟ ਫਿਕਸ
ਨਹੀਂ ਫਿਕਸ ਨਹੀਂ ਹੈਗਾ, ਜਿਵੇਂ ਜੇ ਥੋੜ੍ਹਾ ਕੰਮ ਹੈ। ਤੇ ਉਹ ਸਾਢੇ ਤਿੰਨ ਹਜ਼ਾਰ ਲੈ ਕੇ ਜਾਣਗੇ। ਜੇ ਜ਼ਿਆਦਾ ਕੰਮ ਹੋਏਗਾ, ਤਾਂ ਉਹ ਐਡ ਹੁਣ ਕਰਦੇ ਰੈਣਗੇ ਪੈਸੇ।
ਅੱਛਾ ਅੱਛਾ, ਮਤਲਬ ਜਿਵੇਂ ਸਾਡੀ ਪਾਈਪ ਤੇ ਵੱਡੀ ਪਏਗੀ, ਤੇ ਸਾਨੂੰ ਪੈਸੇ ਵੱਧਣਗੇ ਫੇਰ,
ਹਾਂਜੀ, ਮਤਲਬ ਤੁਸੀਂ ਲਾ ਕੇ ਚਲੋ ਪੰਜ ਸੌ ਹਜ਼ਾਰ ਉੱਤੇ ਜਾਏਗਾ।
ਅੱਛਾ, ਤੇ ਇੱਕ ਫੁੱਟ ਪਾਈਪ ਫੁੱਟ ਦੇ ਹਿਸਾਬ ਨਾਲ ਲੈਂਦੇ ਨੇ।
ਹਾਂਜੀ, ਫੁੱਟ ਦੇ ਨਹੀਂ ਫੁੱਟ ਦੇ ਹਿਸਾਬ ਨਾਲ ਹੀ ਹੁੰਦੀ ਹੈ। ਪਾਈਪ ਨਹੀਂ। ਅ ਵੈਸੇ ਤਾਂ ਮੈਨੂੰ ਇੰਨਾ ਯਾਦ ਨੀ ਕਿਉਂਕਿ ਮੈਨੂੰ ਵੀ ਤਿੰਨ ਚਾਰ ਸਾਲ ਹੋ ਗੇ ਕਰਾਏ ਹੋਏ। ਵੈਸੇ ਮੇਰੇ ਕੋਲ ਨੰਬਰ ਹੈਗਾ, ਭਾਈ ਦਾ ਮੈਂ ਤੁਹਾਨੂੰ ਪੁੱਛ ਕੇ ਇੱਕ ਵਾਰੀ ਕਨਫਰਮ ਕਰਾਂਗਾ।
ਹਾਂਜੀ, ਨਹੀਂ ਹਜੇ ਨਾ ਪੁੱਛਣਾ, ਤੁਸੀਂ ਕਿਉਂਕਿ ਦੇਖੋ ਇੰਨਾ ਖ਼ਰਚਾ ਹੈਗਾ ਹੈ। ਵੀ ਪਹਿਲਾਂ ਅਸੀਂ ਇੱਕ ਵਾਰ ਮੈਂ ਵੀ ਆਪਣੇ ਘਰ ਗੱਲ ਕਰਾਂਗੀ, ਨਾ ਇਸ ਚੀਜ਼ ਬਾਰੇ। ਇੱਕੋ ਦਮ ਤੇ ਨੀ, ਆਪਾਂ ਵੀ ਲਗਾਵਾਂਗੇ।
ਹਾਂਜੀ।
ਕਿ ਜੋ ਵੀ ਨੂੰ ਪਹਿਲਾਂ ਦੱਸਾਂਗੀ। ਤੇ ਵਿੰਡੋ ਤੁਸੀਂ ਸਪਰੇਟ ਏ ਸੀ ਬਾਰੇ ਦੱਸਿਆ, ਤੇ ਵਿੰਡੋ ਏ ਦਾ ਤੇ ਚਲੋ। ਉਹ ਹੋ ਗਿਆ ਨਾ, ਫਿਰ ਉਹਦੀ ਪਾਈਪ ਦੀ ਕੋਈ ਉਹ ਨਹੀਂ ਹੁੰਦੀ ਹੋਏਗੀ।
ਨਾ ਨਾ ਵਿੰਡੋ ਤਾਂ ਵੈਸੇ ਵਿੰਡੋ ਦਾ ਕੁਛ ਨਹੀਂ ਹੈ। ਸਿਸਟਮ ਬਸ ਓ ਜਗ੍ਹਾ ਚਾਈਦੀ ਐ ਲੱਗਣ ਵਾਸਤੇ ਤੇ ਨਾ, ਓ ਜੇੜੀ ਗਰਮ ਹਵਾ ਛੱਡੇਗਾ ਓ ਫਿਰ ਸਾਰੀ ਭੜਾਸ ਥੋਡੇ ਕਮਰੇ ਚ ਈ ਰਏਗੀ ਜਿਵੇਂ ਤੁਸੀਂ ਕਹਿ ਰਹੇ ਥੋਡਾ ਲੰਬਾ ਸਾਰਾ ਕੰਮ ਐ, ਲਵਾਣ ਦਾ ਜਗਾਨੀ ਆ, ਹਾਂਜੀ
ਹਮ ਹਮ ਹਾਂ ਇਹ ਵੀ ਗੱਲ ਹੈਗੀ
ਅੱਜ ਕੱਲ੍ਹ ਜੱਚਦੇ ਵੀ ਨਹੀਂ ਵਿੰਡੋ ਏ ਸੀ 'ਤੇ
ਹਮ ਵਿੰਡੋ ਏ ਸੀ ਤੇ ਉਵੇਂ ਉੱਥੇ ਲਗਾਉਣ ਦਾ ਫਾਇਦਾ ਹੋਏਗਾ ਨਾ ਜਿੱਥੇ ਸਾਨੂੰ ਬਾਹਰ ਪੈਂਦਾ ਹੋਏਗਾ ਕਮਰਾ ਜਿਵੇਂ ਸਾਡਾ ਬਾਹਰਲਾ ਕਮਰਾ ਉੱਥੇ ਤੁਹਾਨੂੰ ਲੈਣ ਦਾ ਫਾਇਦਾ ਹੋਏਗਾ ਚਲੋ ਕੋਈ ਨੀ ਜਦੋਂ ਜਦੋਂ ਵੀ ਅਸੀਂ ਲਵਾਵਾਂਗੇ ਮੈਂ ਪਹਿਲੇ ਇੱਕ ਵਾਰ ਘਰ ਗੱਲ ਕਰਦੀ ਹਾਂ ਜਦੋਂ ਵੀ ਲਵਾਉਣਾ ਹੋ ਗਿਆ ਮੈਂ ਤੁਹਾਨੂੰ ਫੋਨ ਕਰ ਦਾਂਗੇ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ